ਸਤਿ ਸ੍ਰੀ ਅਕਾਲ ਭੈਣ ਜੀ, ਹੋਰ? ਕੀ ਹਾਲ ਨੇ ਤੁਹਾਡੇ? ਬੜੇ ਦਿਨਾਂ ਬਾਅਦ ਯਾਦ ਕੀਤਾ ਕੀ ਗਲ ਹੈ। ਹੈਲੋ, ਭੈਣ ਜੀ ਕਿੱਥੇ ਘੁੰਮ ਹੋਗੇ ਔ,
ਹਾਂਜੀ ਭੈਣ ਜੀ,
ਮੈਂ ਕਿਹਾ ਕੀ ਕਰ ਰਹੇ ਹੋ ਭੈਣ ਜੀ? ਜੀ ਹੈਲੋ ਅਵਾਜ ਆਰੀ?
ਹਾਂਜੀ-ਹਾਂਜੀ ਭੈਣ ਜੀ ਠੀਕ ਹੈ ਬਸ, ਭੈਣ ਜੀ ਕੁਛ ਨੀ ਬੈਡ ਤੇ ਲੰਮੀ ਪਈ ਦੀ ਆ ਹੁਣੇ-ਹੁਣੇ ਉੱਠੀ ਸੀਗੀ।
ਅੱਛਾ, ਭੈਣ ਜੀ ਲੇਟ ਉੱਠਦੇ ਹੋ ਤੁਸੀਂ?
ਹਾਂਜੀ ਭੈਣ ਜੀ ਫੇਰ ਰਾਤੀ ਲੇਟ ਸੁੱਤੇ ਸੀਗੇ ਨਾ, ਇਸ ਕਰਕੇ ਸਵੇਰੇ-ਸਵੇਰੇ ਉੱਠੇ ਆ, ਨੀ ਜੀ ਕਰਦਾ ਲੇਟ ਉੱਠਾ
ਅੱਛਾ-ਅੱਛਾ, ਭੈਣ ਜੀ ਫਿਰ ਲੇਟ ਨਾ ਸੋਇਆ ਕਰੋ ਰਾਤ ਭੈਣ ਜੀ।
ਕੀ ਕਰੀਏ ਭੈਣ ਜੀ ਫਿਰ, ਹੋ ਹੀ ਜਾਂਦਾ ਇਨਾ ਟੈਮ ਕਰਦੇ ਕਰਾਦੇ।
ਅੱਛਾ,
ਹਾਂਜੀ ਭੈਣ ਜੀ ਹੋਰ ਤੁਸੀਂ ਕੋਈ ਫਿਲਮ ਫੁਲਮ ਨੇ ਦੇਖੀ ਕੋਈ ਨਵੀਂ ਫਿਲਮ ਲੱਗੀ ਹੋਏ ਗਈ ਨੇ ਤੁਸੀਂ ਦੇਖਣ
ਨਾ ਭੈਣ ਜੀ ਬਸ ਸਲਾਹ ਬਣਦੀ ਪਈ ਹੈ ਕਿ ਫਿਲਮ ਵੇਖ ਕੇ ਆਣੇ ਆ ਜਿਹੜੀ ਦਿਲਜੀਤ ਦੀ ਆਈ ਨੀ ਨਵੀਂ ਫਿਲਮ ਸੋਚ ਰਿਹੇ ਹੋ ਵੇਖ ਕੇ ਆ ਜਾਈਏ ਬਸ ਫੇਰ ਘਰ ਲਏ ਕਦੀ ਕੁਛ ਕਹਿ ਕੇ ਮਨਾ ਕਰ ਦਿੰਦੇ ਨੇ ਕਦੀ ਕੁਛ ਕੇ
ਘਰ ਦੇ ਏਦਾਂ ਦੇ ਹੀ ਹੁੰਦੇ ਆ ਇੰਡਾਇਰੈਕਟ ਮਨਾ ਕਰ ਦਿੰਦੇ ਨੇ
ਸਹੀ ਗੱਲ ਹੈ ਭੈਣ ਜੀ
ਕੁਛ ਲੈਣਾ ਨੇ, ਆਹੋ ਭੈਣ ਜੀ ਇਹ ਤਾਂ ਬਹੁਤ ਵੱਡੀ ਪ੍ਰੋਬਲਮ ਹੁੰਦੀ ਇਕੱਲੇ ਤਾਂ ਜਾ ਨਹੀਂ ਨੇ ਸਟਾਰਟਿੰਗ ਸਟਾਰਟਿੰਗ ਸੀ ਮੈਨੂੰ ਵੀ ਬੜੀ ਪ੍ਰੋਬਲਮ ਆਈ ਸੀ ਮੈਂ ਮੇਨੇਜ ਔਖਾ ਸੌਖਾ ਮੈਂ ਕਰ ਪਰ ਦਿਨ ਧੋਣੀ ਛੱਡ ਦਿੱਤਾ ਸੀਗਾ ਭੈਣ ਜੀ ਦੋ ਦਿਨ ਤੀਜੇ ਦਿਨ ਕਹਿੰਦੇ ਜਾ ਹੋਰ ਬੁਲਾਣਾ ਛੱਡ ਦਿਆ ਕਰੋ ਭੈਣ ਜੀ ਕੋਈ ਗੱਲ ਨੀ ਜਿੰਨੀ ਮਰਜੀ ਡਾਂ। ਮਾਰਨ ਮਾਰੀ ਜਾਣ ਚੌਥੇ ਦਿਨ ਤਾਂ ਆਪੇ ਹੀ ਸੈਟ ਹੋਣਗੇ।
ਸਹੀ ਗੱਲ ਹੈ ਭੈਣ ਜੀ ਮੈਂ ਵੀ ਐਵੇਂ ਟਰਾਈ ਕਰਾਂਗੇ।
ਬਸ ਹਿੰਮਤ। ਤੇ ਭੱਜਣਾ ਹਿੰਮਤ ਨਾ ਛੱਡਣਾ।
ਠੀਕ ਹੈ ਭੈਣ ਜੀ ਹਿੰਮਤ ਰੱਖਾਂਗੇ।
ਕੋਈ ਐਡੀ ਗੱਲ ਹੈ ਨਹੀਂ।
ਭੈਣ ਜੀ ਤੁਹਾਡੀ ਅਵਾਜ਼ ਬੜੀ ਘੱਟ ਆ ਰਹੀ ਹੈ ਥੋੜੀ ਤੇਜ਼ ਬੋਲੋ।
ਤਕੜਾ ਕਲੇਸ਼ ਹੋ ਜੇ ਕੋਈ ਗੱਲ ਨੀ।
ਅੱਛਾ ਭੈਣ ਜੀ ਤੁਹਾਡੇ ਨਾਲ ਹੋਇਆ ਤਾਂ ਹੈ ਕੀ ਐਵੇਂ ਦਾ ਕਲੇਸ਼
ਹੋਰ ਕੀ ਭੈਣ ਜੀ ਮੈਂ ਤੇ ਚੀਜ਼ਾਂ ਸੁੱਟ ਦਿੱਤੀਆਂ ਸੀ।
ਮੈਂ ਵੀ ਐਵੇਂ ਕਰਕੇ ਦੇਖਣੀ ਆ ਭੈਣ ਜੀ।
ਭੈਣ ਜੀ ਜਿਆਦਾ ਮਤਲਬ ਇਮੋਸ਼ਨਲੀ ਨੀ ਹੋ ਜਾਣਾ ਪੁਇੰਟ ਪੁਇੰਟ ਤੇ ਜਿਦਾਂ ਸੋਰ ਜਿਦਾਂ ਭਰਾ ਜੀ ਗੱਲ ਨਹੀਂ ਮਾਰਦੇ ਓਦਾਂ ਮਾਰਨੀ ਹੁੰਦੀ ਆ ਗੱਲ‌। ਬਸ ਆਪੇ ਮੰਨ। ਜਿੱਦਾਂ ਰੋਟੀ ਖਾਂਦੇ ਕੋਈ ਟੋਕ‌। ਨੀ ਕੋਈ ਆ ਰਿਹਾ ਹੈ ਤੇ ਤੁਸੀਂ ਆਪਣਾ ਟੋਪਿਕ ਲੈ ਕੇ ਬਹਿ ਜਾਣਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਉਹ ਕੀ ਸੋਚਦੇ ਹੁੰਦੇ ਨੇ ਤੁਹਾਡੇ ਬਾਰੇ ਹਜੇ ਵੀ ਜਿੱਦਾਂ ਸੂਰਵ ਨੇ ਕੀਤਾ ਸੀ ਪਹਿਲੇ ਦਿਨ ਤਾਂ ਉਹਨੂੰ ਜੁੱਤੀਆਂ ਪਈਆਂ ਸੀ ਫਿਰ ਦੂਜੇ। ਬੁਲਾਇਆ ਹੀ ਨਹੀਂ ਕਿਸੇ ਨੇ ਤੀਜੇ ਦਿਨ ਵੀ ਨੀ ਗੱਲ ਕੀਤੀ ਉਹਨੇ ਵੀ ਨੀ। ਗੱਲ ਕੀਤੀ ਫਿਰ ਚੌਥੇ ਦਿਨ ਜਦੋਂ ਤੂੰ। ਦੁਬਾਰਾ ਜਿਸ ਦਿਨ ਜਾਣਾ ਉਸ ਦਿਨ ਦੁਬਾਰਾ ਪ੍ਰੈਸ਼ਰ ਬਣਿਆ ਸਲਾਹ ਬਣੀ ਨਾ ਜਾਣਦੀ ਉਸ ਦਿਨ ਫੇਰ ਉਹਨੇ ਰਾਤ ਨੂੰ ਗੱਲ ਕੀਤੀ। ਫਿਰ ਉਹਨੇ ਸਾਰਾ ਸਿਸਟਮ ਦੱਸਿਆ ਕਿੱਦਾਂ-ਕਿੱਦਾਂ ਕੀ ਹੋ ਰਿਹਾ ਹੈ ਫਿਰ ਉਦਾਸ ਜਿਹਾ ਮੂੰਹ ਬਣਾ ਲਿਆ ਫਿਰ ਉਸ ਤੋਂ ਬਾਅਦ ਆਪ ਹੀ ਪਰਮਿਸ਼ਨ ਮਿਲ ਗਈ ਭੈਣ ਜੀ। ਭੈਣ ਜੀ ਪਹਿਲਾਂ ਇਹ ਟਰੀਕ ਛੋਟੇ-ਛੋਟੇ। ਛੋਟੇ ਚੀਜ਼ਾਂ ਤੇ ਇਸਤੇਮਾਲ ਕਰਨੀ ਆ ਵੱਡਿਆਂ ਤੇ ਹੌਲੀ-ਹੌਲੀ ਮਿਲਦੇਗੀ ਇੱਕੋ ਦਮ।
ਹਾਂ ਹੂੰ ਹਾਂਜੀ ਭੈਣ ਜੀ ਟ੍ਰਿਪ ਦਾ ਤੇ ਮੈਂ ਵੀ ਨਹੀਂ ਹਾਲੇ ਕਹਿ ਰਹੀ ਮੈਂ ਤੇ ਮੂਵੀ ਵੇਖਣ ਦਾ ਟਰਾਏ ਕਰਾਂਗੀ। ਇਸਤੇਮਾਲ ਕਰਕੇ ਦੇਖਦੇ ਹਾਂ।
ਹਾਂਜੀ ਭੈਣ ਜੀ ਹੋਰ ਕੀ? ਅੱਗੋਂ ਦੀ ਤੁਸੀਂ ਵੱਡੇ ਹਾਇਰ। ਸਟੱਡੀਜ਼ ਲਈ ਜਾਣਾ ਆ ਫਿਰ ਉੱਥੇ ਤੁਹਾਡੇ ਜਿੰਨੇ ਵੀ ਮੇ ਕਲਾਸਮੇਟ ਹੋਣਗੇ ਉਹ ਸਰਨੇਮ ਇਨਸਿਸਟ ਕਰਨਗੇ ਉਹ ਫਿਰ। ਬਣਾਣ ਤੁਹਾਨੂੰ ਅੱਛਾ ਨੀ ਲੱਗੇਗਾ ਏਦਾਂ।
ਸਹੀ ਗੱਲ ਹੈ ਭੈਣ ਜੀ ਇਹ।
ਅੱਛਾ ਨੀ ਲੱਗਦਾ ਫਿਰ ਆਪਾਂ ਤਾਂ ਸਿੱਧੇ ਹੀ ਕਹਿ ਦਿੰਦੇ ਸੀਗੇ ਜੇ ਜ਼ਿਆਦਾ ਹੀ ਆ ਮੈਨੂੰ ਲਿਜਾਣ ਦੀ ਮੇਰੇ ਘਰਦਿਆਂ ਨਾਲ ਗੱਲ ਕਰ ਲਓ ਫੇਰ ਉਹ ਗੱਲ ਕਰ ਲੈਂਦੇ ਸੀ। ਏਦਾਂ ਦੇ ਦੋਸਤ ਬਣਾ ਲੈਣਾ ਪਰ ਕਿਸੇ ਦੋਸਤ ਤੇ ਇੱਕ ਦੋ ਸਾਲ ਤੱਕ ਟਰੱਸਟ ਨਾ ਕਰਨਾ। ਜਦੋਂ ਤੱਕ ਤੁਹਾਨੂੰ ਵਿਸ਼ਵਾਸ ਨਾ ਹੋਜੇ ਨਾ। ਭੈਣ ਜੀ ਕੀ ਅਗਲੇ ਦਾ ਦੋਸਤ ਬਣਨ ਦੇ ਲਾਇਕ ਨਹੀਂ ਹੈ ਉਦੋਂ ਤੱਕ ਟਰੱਸਟ ਨਾ ਕਰਨਾ। ਭੈਣ ਜੀ ਵੀ ਬੜੇ ਜ਼ਿਆਦਾ ਖ਼ਰਾਬ ਹੁੰਦੇ ਨੇ ਦੋਸਤ ਉੱਧਰ ਦੀ ਉੱਧਰ ਗੱਲਾਂ ਕਰ ਦਿੰਦੇ ਨੇ। ਬਸ ਬਸ ਉਹ ਤਾਂ ਮੈਨੂੰ ਪਤਾ। ਤਾਂ ਭੈਣ ਜੀ ਤੁਸੀਂ ਬਾਕੀਆਂ ਦੀ ਸੁਣਦੇ ਹੀ ਹੋ ਬਸ ਏਦਾਂ ਹੀ ਸੁਣਨੀਆਂ ਹੀ ਹੈ ਲੋਕਾਂ ਦੀਆਂ ਗੱਲਾਂ ਆਪਣੀਆਂ ਨੀ ਦੱਸਣੀਆਂ ਕਿਸੇ ਨੂੰ ਕੋਈ। ਫੇਰ ਤੂੰ ਤੁਹਾਡਾ ਪੱਕਾ ਦੋਸਤ। ਬਣ ਜਿਉ ਉਦੋਂ ਹੀ ਤੁਸੀਂ।
ਅੱਛਾ-ਅੱਛਾ ਭੈਣ ਜੀ ਸਲਾਹ ਤੇ ਵਧੀਆ ਦਿੰਦੇ ਹੋ ਭੈਣ ਜੀ ਤੁਸੀਂ।
ਹਾਂਜੀ ਭੈਣ ਜੀ ਆਪਾਂ ਹੰਡ ਚੁੱਕੇ ਆ ਨਾ ਇਸ ਕਰ ਕੇ। ਹੋਰ ਭੈਣ ਜੀ ਤੁਸੀਂ ਗਏ ਨੀ? ਫਿਰ ਤੁਸੀਂ ਕਿੱਥੇ ਘੁੰਮਣ ਛੁੱਟੀਆਂ 'ਚ
ਹੂੰ, ਗਏ ਸੀ ਸ ਜੀ ਮਾਤਾ ਤੇ ਗਏ ਸੀ ਚਿੰਤਪੂਰ ਨੀ ਮਾਤਾ ਤੇ। ਬੜੇ ਵਧੀਆ ਦਰਸ਼ਨ ਹੋ ਗਏ ਭੈਣ ਜੀ ਬਸ ਭੀੜ ਬੜੀ ਸੀ ਉਥੇ।
ਆਹੋ ਫਿਰ ਰਿਲੀਜੀਅਸ ਪਲੇਸ ਥਾਂ ਤੇ ਭੀੜ ਤਾਂ ਹੁੰਦੀ ਹੀ ਹੈ ਭੇਜ
ਆਹੋ ਭੈਣ ਜੀ। ਬਸ ਫਿਰ ਦਰਸ਼ਨ ਕਰਕੇ। ਘਰ ਆ ਗਏ। ਥੋੜ੍ਹਾ ਬਹੁਤ ਘੁੰਮ-ਘੁੰਮ ਆਏ।
ਜੀ।
ਹੋਰ ਸੁਣਾਓ ਭੈਣ ਜੀ।
ਬਸ ਠੀਕ ਤੁਸੀਂ ਦੱਸੋ।
ਤੁਸੀਂ ਕੀ ਕਰਦੇ ਪਏ ਹੋ ਅੱਜ ਕੱਲ ਵਿਹਲੇ ਓ?
ਵੇਲੇ ਆ ਇੱਕ ਨਵੀਂ ਆਈਟਮ ਜਿ ਸਿੱਖੀ ਆ ਬਣਾਉਣੀ ਆਰਟ ਐਂਡ ਕਰਾਫਟ ਚ ਉਹ ਬਣਾ ਦਿੰਦੇ ਆ ਪੀਓ ਪੀ ਮਿਕਸ ਕਰਕੇ ਟਕਸਚਰ ਆਰਟ
ਅੱਛਾ ਭੈਣ ਜੀ ਵਾਹ ਭੈਣ ਜੀ ਮੇਰੇ ਵਸਤੇ ਵੇਖ ਦੋ ਬਣਾ।
ਹੰਜੀ ਬਣਾ ਦਿਆਂਗੇ। ਬਣਾ ਦਾਂਗੇ ਭੈਣਜੀ।
ਮੈਂ ਸੁਣਿਆ ਭੈਣ ਜੀ ਤੁਸੀਂ ਘੁੰਮਣ ਗਏ ਦੇ ਸੀ ਪਿੱਛੇ ਜੇ?
ਹਾਂਜੀ ਭੈਣ ਜੀ ਘਰਦਿਆਂ ਨਾਲ ਗਏ ਸੀ ਘਰਦਿਆਂ ਨੂੰ ਮੇਰੀ ਜਬਰਦਸਤੀ ਮੈਨੂੰ ਨਾਲ ਲੇਕੇ ਗਏ ਸੀਗੇ ਕਿਉਂਕਿ ਮੇਰਾ ਅੱਗੇ ਪੇਪਰ ਸੀਗਾ।
ਅੱਛਾ-ਅੱਛਾ ਭੈਣ ਜੀ ਕਿੱਥੇ ਘੁੰਮਣ ਗਏ ਦੇ ਸੀਂ?
ਭੈਣ ਜੀ ਬਸ ਆਹੀ ਉਤਰਾਖੰਡ ਵਾਲੀ ਸਾਈਡ ਗਏ ਸੀਗੇ ਉਓਥੇ ਝਰਨੇ ਝੁਰਨੇ ਲੱਗਦੇ ਸੀ ਪਹਾੜਾਂ ਚ ਉਧਰ ਦੋ ਘੜੀ ਬਹਿ ਕੇ ਆ ਗਏ ਆ ਤੇ ਘੁੰਮਣ ਘੁਮਾਟੀਆਂ ਸਿਰ ਹੀ ਦਰਦ ਹੋਣ ਲੱਗ ਗਿਆ ਭੈਣ ਜੀ ਆਉਂਦੇ ਹੋ ਪਕੌੜੇ ਖਾਦੇ ਸੀਗੇ।
ਅੱਛਾ।
ਹਾਂਜੀ ਭੈਣ ਜੀ।
ਹੋਰ ਭੈਣ ਜੀ ਉੱਥੇ ਦਾ ਮੌਸਮ ਕਿਵੇਂ ਦਾ?
ਮੌਸਮ ਰਾਤ ਨੂੰ ਬੜਾ ਠੰਢਾ ਸੀਗਾ ਫਿਰ ਸਵੇਰੇ ਗਰਮੀ ਲੱਗ ਰਹੀ ਸੀ ਪਸੀਨੇ ਆਉਣ ਲੱਗ ਗਏ ਸੀਗੇ ਸੀ।
ਅੱਛਾ ਮਤਲਬ ਰਾਤੀ ਠੰਡ ਆਉਂਦੀ ਹੈ ਤੇ ਸਵੇਰੇ ਗਰਮੀ ਆਉਂਦੀ ਹੈ ਫਿਰ ਤੁਸੀਂ ਕਪੜੇ ਨਾਲ ਲੈ ਕੇ ਗਏ ਸੀ ਠੰਡ ਦੇ?
ਨਹੀਂ ਬਸ ਜੈਕਟਾਂ ਰੱਖ ਲਈਆਂਸੀ ਤਾਂ ਕਿ ਜੇ ਠੰਡ ਹੋਏ ਤਾਂ ਪਾ ਲਾਂਗੇ ਲੈ ਕੇ ਕੱਪੜੇ ਤਾਂ ਨਾਲ ਲੱ ਆਪਾਂ।
ਅੱਛਾ-ਅੱਛਾ ਭੈਣ ਜੀ ਵਧੀਆ ਜਗ੍ਹਾ ਭੈਣ ਜੀ ਘੁੰਮਣ ਦੀ।
ਹਾਂਜੀ ਭੈਣ ਜੀ ਘੁੰਮਣ ਦੀ ਤਾਂ ਬੜੀ ਵਧੀਆ ਜਗ੍ਹਾ ਤੁਸੀਂ ਘੁੰਮ ਸਕਦੇ ਹੋ
ਅੱਛਾ ਭੈਣ ਜੀ ਚਲੋ ਭੈਣ ਜੀ ਸਲਾਹ ਬਣਾਨੇ ਆ, ਸ ਫੇਰ,
ਇੱਕ ਵਨ ਡੇ ਟ੍ਰਿਪ ਹੈ ਭੈਨ ਜੀ ਹੋਰ ਕੁਛ ਨਹੀਂ ਹੈਗਾ।
ਅੱਛਾ,
ਹੂੰ,
ਹੋਰ, ਕੀ ਕਰਦੇ ਹੋ ਫੇਰ ਸਵੇਰੇ ਕੇ ਭੈਣਜੀ ਮੈਂ ਕੀ ਦਿੱਤਾ ਕੀ ਮਤਲਬ
ਤੁਸੀਂ ਕੀ ਲਿੱਤਾ ਜਦੋਂ ਤੁਸੀਂ ਘੁੰਮਣ ਗਏ ਸੀ।
ਭੈਣ ਜ ਕੁਛ ਨੀ ਲਿਤਾ।
ਕੁ ਨੀ ਲਿੱਤਾ ਭੈਣ ਜੀ ਤੁਸੀਂ ਕੁਛ ਲੈ ਕੇ ਨੀ ਦਿੱਤਾ ਮੰਮੀ ਨੀ ਦਿੱਤਾ ਤੁਹਾਨੂੰ
ਭੈਣਜੀ ਕੁਛ ਪਸੰਦ ਹੀ ਨੀ ਆਇਆ ਉਥੋਂ
ਸਹੀ ਗੱਲ ਹੈ ਭੈਣ ਜੀ ਇੰਨੀ ਛੇਤੀ ਕੋਈ ਪਸੰਦ ਵੀ ਨੀ ਆਦੀ ਹੋਰ
ਆਹੋ ਭੈਣ ਜੀ ਫਿਰ ਐਵੇਂ ਪੈਸਾ ਬਰਬਾਦ ਕਰਨਾ। ਹੂੰ,
ਹੂੰ, ਪੋਲਿਊਸ਼ਨ-ਪੋਲਿਊਸ਼ਨ ਗ ਵੱਧ ਵੁਧ ਤਾਂ ਨੀ ਗਿਆ।
ਨਾ ਨਾ ਪੋਲਿਊਸ਼ਨ ਨੀ ਹੈਗਾ ਉੱਥੇ ਇੰਨਾ
ਜ਼ਿਆਦਾ ਪੋਲਿਊਸ਼ਨ ਤੇ ਦਿੱਲੀ ਚ ਐ। ਬੜਾ ਉੱਥੇ
ਹਾਂ ਦਿੱਲੀ ਬੜਾ ਪੋਲਿਊਸ਼ਨ ਅਤੇ ਪੋਪੂਲੇਸ਼ਨ ਵੀ ਸੇਮ-ਸੇਮ ਹੀ ਹੈ ਪੋਲਿਊਸ਼ਨ, ਪੋਪੂਲੇਸ਼ਨ।
ਹਾਂਜੀ, ਦੋਨੋ ਹੀ ਬੜੀਆਂ ਜ਼ਿਆਦਾ ਨੇ ਫੀਲਡ ਰਸ਼ ਸਭ ਕੁਛ ਤੋਂ ਗਰਮੀ ਬੜਾ ਹੀ ਜ਼ਿਆਦਾ ਰਸ਼ ਭੈਣ ਜੀ ਬੰਦਾ ਤਾਂ ਉੱਥੇ ਗਵਾਚ ਹੀ ਜਾਏ ਪਹਿਲੇ ਹਫ਼ਤੇ ਤਾਂ ਪਰ ਹੌਲੀ-ਹੌਲੀ ਨਦੀਕ ਇਹ ਆਦਤ ਪੈ ਜੇ। ਮਤਲਬ ਹੈ ਬੰਦੇ ਨੂੰ ਲੱਗ ਜਾਂਦਾ ਪਤਾ ਗਲੀਆਂ ਗੁਲੀਆਂ ਦਾ ਜਦੋਂ ਰਹਿਣ ਜਾਂਦਾ ਉੱਥੇ
ਚਲੋ ਭੈਣ ਜੀ ਕਰਨੇ ਆ ਫਿਰ ਗੱਲ,
ਠੀਕ ਹੈ ਭੈਣ ਜੀ,
ਚਲ ਠੀਕ,